ਹੋ ਹਾਂਜੀ। ਹਾਂਜੀ ਹੋਰ ਤੁਸੀਂ ਸਤਿ ਸ੍ਰੀ ਅਕਾਲ ਜੀ, ਕੈਸੇ ਔ?
ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ, ਆਪਣੀ ਦੱਸੋ ਕੁਛ ਨਹੀਂ ਬਸ, ਖਾਣਾ ਖਾ ਕੇ ਸਾਰਾ ਕੰਮ ਕਰਕੇ ਫ੍ਰਰੀ ਹੋ ਕੇ ਬੈਠੇ ਆਂ,
ਕਾਹਦੀ ਸਬਜ਼ੀ ਬਣਾਈ ਜੀ,
ਹਾਂਜੀ
ਸਬਜ਼ੀ ਕਾਹਦੀ ਬਣਾਈ ਸੀ ਸਬਜ਼ੀ ਕਾਹਦੀ ਬਣਾਈ ਸੀ,
ਸਬਜ਼ੀ ਬਸ ਆਹੀ ਚੱਲਦੀ ਆ ਕੱਦੂ ਤੋਰੀਆਂ, ਹੁਣ ਬਣਾਇਆ ਸੀਗਾ ਗਾ, ਉਹਦੇ ਭੁਜੀਆ ਦੀ ਸਬਜ਼ੀ ਬਣਾਈ ਸੀਗੀ ਤੇ ਸੁਬਾਹ ਗੀਏ ਦੀ ਬਣਾਵਾਂਗੇ, ਸਬਜ਼ੀ ਬਸ ਤੇ ਬਣਾਉਣੇ ਤਾਂ ਹੈਗੇ ਆ, ਪਰ ਇੰਨੀ ਚੰਗੀ ਨੀ ਲੱਗਦੀ ਗਰਮੀ ਦੇ ਵਿੱਚ ਨਾ ਬਣਾ ਤਾਂ ਲੈਂਦੇ ਆਂ ਕਿ ਖਾਣ ਨੂੰ ਜੀਅ ਨਹੀਂ ਕਰਦਾ,
ਮੈਂ ਤਾ ਆਪਾਂ ਰੋਟੀ ਖਾਧੀ ਨੀ, ਜਵਾਕਾਂ ਵਗੈਰ ਜੀ ਨੀ ਲੱਗਦਾ ਬੰਨਾ ਹੋਰ ਹੀ ਹੋਇਆ ਪਿਆ ਮਨ ਕੱਲੀ ਦਾ,
ਅੱਛਾ,
ਹਾਂ
ਹਾਂ ਕੱਲਾ, ਕੱਲੇ ਨੂੰ ਰਹਿਣਾ ਔਖਾ ਹੋ ਜਾਂਦਾ ਹੈਗਾ ਫੇਰ ਐ ਕੁੱਛ ਵੀ ਨੀ ਜੀ ਜਿਹਾ ਕਰਦਾ, ਖਾਣ ਨੂੰ ਇੱਕ ਗਰਮੀ ਹੈਗੀ ਗਰਮੀ ਦੇ ਕਰਕੇ ਕਿਉ ਵੀ ਨੀ,
ਮੈਂ ਸਾਰਾ ਫੋਨ ਸਾਰਾ ਦਿਨ, ਫੋਨ ਤੇ ਹੀ ਕੰਮ ਹੁੰਦਾ ਨਾ ਮੇਰਾ ਬਹੁਤ ਬਤਾਈ ਹੁੰਦੀ ਏ ਜ਼ਿਆਦਾਤੀ ਸਿਰ ਦਰਦ ਹੋਈ ਜਾਂਦਾ ਹੈ
ਹਾਂ ਕਈ, ਕਈ ਲੋਕ ਹੁੰਦੇ ਹੈਗੇ ਜ਼ਿਆਦਾਤਰ ਫੋਨ ਤੇ ਕੰਮ ਕਰਦੇ ਹੈਗੇ ਲੋਕ ਬਾਹਰ, ਨਹੀ ਜਾਂਦੇ ਜਿਵੇਂ ਹੁਣ ਕਈ ਜੋਬ ਵਗੈਰਾ ਕਰਦੇ ਜੋਬ ਨਾਲੋ ਤੋਂ ਕਹਿੰਦੇ ਕਿ ਅਸੀਂ, ਵੀ ਫੋਨ ਤੇ ਕੰਮ ਕਰ ਕਰ ਕਰਕੇ ਪੈਸਾ ਕਮਾ ਲੈਂਦੇ ਹੈਗੇ ਲੋਕ ਪਹਿਲਾਂ ਸੀਗੇ ਪਤਾ ਹੀ ਨਹੀਂ ਸੀ ਲੋਕਾਂ ਨੂੰ ਫਿਰ, ਫੋਨ ਤੇ ਪੈਸੇ ਬਣਦੇ ਹੈ ਪਹਿਲਾਂ ਤਾਂ ਹੁੰਦਾ ਸੀ ਬਸ, ਵਟਸਐਪ ਚਲਾ ਲਿਆ ਫੇਸਬੁੱਕ ਦੇਖ ਲਿਆ ਹੈਗਾ ਇੰਸਟਾਗ੍ਰਾਮ ਦੇਖ ਲਿਆ ਬਸ ਆਹ ਚੀਜ਼ਾਂ ਦੇਖਦੇ ਸੀ ਐਵੇਂ ਪਤਾ ਹੀ ਨਹੀਂ ਸੀ ਵੀ ਇਸ ਫੋਨ ਦੇ ਉੱਤੋਂ ਆਪਾਂ ਪੈਸੇ ਵੀ ਕਮਾ ਸਕਦੇ ਹਾਂ, ਹੁਣ ਪਤਾ ਲੱਗਦਾ ਹੈਗਾ ਕਈ ਲੋਕ, ਤਾਂ ਹੀ ਕਹਿੰਦੇ ਕਹਿੰਦੇ ਅਸੀਂ ਤਾਂ ਨਾ ਮਹੀਨੇ ਦਾ ਪੰਜਾਹ ਪੰਜਾਹ ਹਜ਼ਾਰ ਰੁਪਇਆ ਪਾਉਣੇ ਹੈਗੇ ਫੋਨ ਦੇ ਉੱਤੋਂ ? !
'ਚ ਆ ਨਾ ਟਾਈਮ 'ਚ ਸਾ ਆਉਣ ਵਾਲੇ ਟਾਈਮ 'ਚ ਸਾਰਾ ਕੰਮ ਤੇ ਫੋਨ ਕਈ ਹੋਣ ਲੱਗ ਪਏ ਨਾ ਫੋਨਾਂ ਤੇ ਹਾਂ ਗਰੀਬ ਕਿ ਗਰੀਬ ਬੰਦਾ ਮਾਰੀ ਚੂਗਾ ਉਹ ਜਿਹੜਾ ਦਿਹਾੜੀ ਦੂੜੀ ਕਰਦਿਆਂ ਬਸ ਉਹਨਾਂ ਨੂੰ ਤਾਂ ਬਹੁਤ ਔਖਾ ਹੋ ਜਊਗਾ ਨਾ
ਬਿਲਕੁਲ ਬਿਲਕੁਲ ਗਰੀਬ ਗਰੀਬ ਹਰ ਥਾਂ ਤੇ ਮਾਰ ਖਾਂਦਾ ਜੀ ਸਾਰੇ ਪਾਸੇ, ਸਾਰੇ ਪਾਸੇ ਗ਼ਰੀਬ ਮਰਦ ਤੇ ਗਾ ਕੁਛ ਹੀ ਹੋ ਜਾਏਗਾ ਕੋਈ ਵੀ ਨੌਬਤ ਆਉਂਦੀ ਸਾਰਿਆਂ ਨਾਲੋ ਪਹਿਲਾਂ ਗ਼ਰੀਬ ਤੇ ਆਉਂਦੀ ਹੈ
ਹਾਂਜੀ ਗਰੀਬ 'ਤੇ ਆਉਂਦੀ ਹੈ
ਹਮ ਹੂੰ ਤੇ ਉਹੀ ਹੈ ਵੀ ਗਰੀਬ ਮਰਦਾ ਹਰ ਥਾਂ ਤੇ
ਹਾਂਜੀ ਹੋਰ ਤੁਸੀਂ ਦੱਸੋ ਜੀ ਕੀ ਬਣਾਉਂਦੇ ਆ ਉਹ ਦਿਨੇ ਕੀ ਕਰਦੇ ਉਹ ਸਾਰਾ ਦਿਨ
ਹੋਰ ਕੁਛ ਨੀ ਗਾ ਮੇਰੀ ਗ ਇੱਕ ਸ਼ੋਪ ਆ ਛੋਟੀ ਜੀ। ਬਸ ਉਹ ਤੇ ਹੁੰਦੈ ਕੰਮ ਕੋਈ ਆ ਜਾਂਦਾ ਤਾਂ ਕਰ ਦਈਦੈ ਨਹੀਂ ਤਾਂ ਬਸ ਵਿਹਲੇਗਾ ਫ੍ਰੀ ਫੋਨ ਤੇ ਮੱਥਾ ਮਾਰ ਲੈਂਦੇ ਹੈਗੇ ਹਮ ਹੋਰ ਤਾਂ ਕੁਛ ਨੀ ਗਾ ਬਸ ਨਹੀਂ ਜਿਆਦਾ ਸਾਰਾ ਦਿਨ ਤਾਂ ਫੋਨ ਵੀ ਨੀ ਨਾ ਚਲਾ ਸਕਦੇ ਹੈਗੇ। ਫੇਰ ਕੁਛ ਟੈਮ ਰੈਸਟ ਕਰ ਲੈਂਦੇ ਆਂ ਬੱਚਿਆਂ ਨੂੰ ਲੈ ਕੇ ਸੌਂਨੇ ਆਂ ਤਾਂ ਫੇਰ ਬੱਚੇ ਸੌਂਦੇ ਆ ਨਹੀਂ ਤੇ ਸੌਂਦੇ ਵੀ ਨੀ ਉਹਨਾਂ ਟੈਮ
ਬਈ ਇਹ ਗੱਲ ਆ ਨਾ ਬਸ ਬੱਚਿਆਂ ਨੂੰ ਫੋਨ ਦਾ ਤਾਂ ਆਪਾਂ ਖੁਦ ਹੀ ਪਾ ਤਾ ਨਾ ਜੇ ਫੋਨ ਦੇ ਦਓ ਹਾਂ ਜਦੋਂ ਵੀ ਕੋਈ ਕਰਨਾ ਹੋਏ ਫੋਨ ਕੰਮ ਕਰਨਾ ਹੋਏ ਫੋਨ ਕੰਮ ਕਰਨਾ ਹੋਏ ਫੋਨ ਵੇਹਲੇ ਬ ਬੱਚਿਆਂ ਨੂੰ ਹੁੰਦਾ ਸੀ ਸਕੂਲ ਜਾਂਦੇ ਸੀ ਕਹਿੰਦੇ ਇੱਕ ਰੁਪਆ ਦੇ ਦੋ ਸਕੂਲ ਚਲੇ ਜਾਵਾਂਗੇ ਹਨਾ ਹੁਣ ਕਹਿੰਦੇ ਸਾਨੂੰ ਪਹਿਲਾਂ ਫੋਨ ਦੇਓ ਹੁਣ ਕਹਿੰਦੇ ਸਾਨੂੰ ਪਹਿਲਾਂ ਫੋਨ ਦੇਓ ਹਨਾ
ਖਾਣਾ ਖਾਂਦੇ ਆ ਨਾ ਉਸ ਟੈਮ ਵੀ ਫ਼ੋਨ ਮੰਗਦੇ ਜੇ ਫੋਨ ਦੋਓਗੇ ਤਾਂ ਖਾਣਾ ਖਾਣਗੇ ਨਹੀਂ ਤਾਂ ਨਹੀਂ ਖਾਂਦੇ
ਹਾਂਜੀ ਤਾਂ ਬ ਬਸ
ਉਹੀ ਹੈਗਾ ਸਾਰੇ ਬੱਚੇ ਐਵੇਂ ਹੀ ਕਰਦੇ ਐ ਅੱਜ ਕੱਲ ਦੇਗਾ ਵੀ ਹਾਂ ਫੋਨ ਦਉਂਗੇ ਤਾਂ ਖਾਣਾ ਖਾਣਗੇ ਤਾਂ ਨਹੀਂ ਤਾਂ ਨਹੀਂ ਰੋਟੀ ਖਾਂਦੇ ਹੈਗੇ ਹਮ ਹੁਣ ਜੇ ਇਸ ਹਿਸਾਬ ਤੇ ਦੇਖਦੇ ਆਂ ਤਾਂ ਆਉਣ ਵਾਲਾ ਸਿਸਟਮ ਦਾ ਮੈਨੂੰ ਲੱਗਦਾ ਹੈਗਾ ਬਹੁਤ ਹੀ ਜ਼ਿਆਦਾ ਫਰਕ ਪੈ ਜੂ ਹੈਗਾ ਆਉਣ ਆਲਾ ਟਾਈਮ ਤਾਂ ਬਹੁਤ ਜ਼ਿਆਦਾ ਹੋਜੂ ਆਗਾ ਚੇਂਜ ਤੁਹਾਡੀ ਸੈਡ ਨਾ ਕੂਲਰ ਦੀ ਆਵਾਜ਼ ਆ ਰਹੀ ਹੈ ਜ਼ਿਆਦਾ
ਅੱਛਾ ਜੀ ਅੱਛਾ ਅੱਛਾ
ਹਮ ਉਹ ਕਿਉਂ ਫੇਰ ਨਾ ਆਵਾਜ਼ ਪੂਰੀ ਕਲੀਅਰ ਨੀ ਆਉਂਦੀ ਗੀ ਤਾਂ ਆਪਾਂ ਨੂੰ ਇਹਦੇ ਵਿੱਚ ਪੂਰੀ ਆਵਾਜ਼ ਕਲੀਅਰ ਚਾਹੀਦੀ ਐ ਨਾ
ਹਾਂਜੀ ਇਹ ਤਾਂ ਹੈ ਜੀ ਪਰ ਕੀ ਕਰੀਏ ਹੁਣ ਗਰਮੀ ਹੈ ਨਾ ਤੇ ਬੇਆ ਨੀ ਜਾਂਦਾ ਗਰਮੀ ਬਹੁਤ ਹੈ ਕੁੱਲਰ ਹਾਂ
ਸਕਦੇ ਗਰਮੀ ਜ਼ਿਆਦਾ ਹੈਗੀ ਤਾਂ ਉਹੀ ਹੈ ਬਸ ਥੋੜ੍ਹਾ ਜ ਧਿਆਨ ਰੱਖ ਰਖਣਾ ਪੈਂਦੈ ਵੀ ਹਾਂ ਜ਼ਿਆਦਾ ਹਵਾ ਵੀ ਜਿਆਦਾ ਖੜਕਾ ਨਾ ਹੋਵੇਗਾ ਥੋੜਾ ਥੋੜਾ ਮੋਟਾ ਤਾਂ ਚੱਲ ਜਾਂਦੈ ਇਹਦੇ ਵਿੱਚ ਹੈਗਾ ਵੀ ਜ਼ਿਆਦਾ ਖੜਕਾ ਹੁੰਦਾ ਨਾ ਫੇਰ ਉਹ ਆਪਣੀ ਜਿਹੜੀ ਆਵਾਜ਼ ਹੈਗੀ ਉਹ ਕਲੀਅਰ ਨਹੀਂ ਆਉਂਦੀ ਹੈਗੀ ਲਿਓ ਜੀ ਸਾਡੇ ਤਾਂ ਲਾਈਟ ਹੀ ਵੀ ਗਈ।
ਸਾਡੇ ਵੀ ਗਈ ਜੀ ਲਾਈਟ
ਹਾਂ ਕਿਉਂਕਿ ਹੁਣ ਗਰਮੀ ਹੈ ਨਾ ਗਰਮੀ ਦੇ ਕਰਕੇ ਜ਼ਿਆਦਾ ਲੋੜ ਪੈਣ ਲੱਗ ਗਿਐਂ।
ਹਾਂਜੀ
ਹਮ ਤੇ ਲੋੜ ਪੈਣ ਲੱਗ ਗਿਆ ਲੋਕ ਹੁਣ ਕੂਲਰ ਵਗੈਰਾ ਸਾਰਿਆਂ ਦੇ ਚੱਲਦੇ ਗੇ ਅੱਜ ਕੱਲ ਏ ਸੀ ਵੀ ਬਹੁਤ ਜਿਆਦਾ ਲਗਾ ਰੱਖਿਆ ਲੋਕਾਂ ਨੇ ਗਾ
ਬਸ ਉਹ ਬਿਜਲੀ ਦਾ ਫ਼ਾਇਦਾ ਉਠਾ ਰਹੇ ਨੇ ਵੀ ਸਰਕਾਰ ਨੇ ਚੀਜ਼ ਤਾਂ ਕੀਤੀ ਹੈ ਵੀ ਸਾਫ਼ ਸਰ ਸਭੀ ਵੀ ਹੋਏ ਪਰ ਲੋਕਾਂ ਨੇ ਇਸ ਚੀਜ਼ ਦਾ ਗ਼ਲਤ ਫਾਇਦਾ ਉਠਾ ਲਿਆ ਨਾ ਵੀ ਏਸੀ ਲਾ ਲਏ ਸਾਰੀ ਚੀਜ਼ ਘਰਾਂ ਚ ਬਿਜਲੀ ਤੇ ਕਰਤੀ ਫੇਰ ਬਿਜਲੀ ਕਿੰਨੀ ਕ ਦੇਵੇਗੀ ਸਰਕਾਰ
ਹਾਂ ਫ੍ਰੀ ਕਰਤੀ ਗ ਬਸ ਲੋਕਾਂ ਨੇ ਫਾਇਦਾ ਉਠਾਇਆ। ਹੁਣ ਗ਼ਰੀਬ ਤੋਂ ਗਰੀਬ ਘਰ ਨੇ ਵੀ ਏ ਸੀ ਲਗਾ ਰੱਖਿਐ। ਜਦ ਪਹਿਲਾਂ ਜਦੋਂ ਬਿਜਲੀ ਦਾ ਬਿੱਲ ਆਉਂਦਾ ਸੀ ਉਦੋਂ ਇੰਨਾ ਹੈ ਨੀ ਸੀਗਾ ਉਦੋਂ ਤਾਂ ਕਿਸੇ ਗਾ ਵਧੀਆ ਘਰ ਦੇ ਵੀ ਤਾਂਣੇ ਹੀ ਇੰਨੇ ਲੱਗੇ ਏਸੀ। ਹੁਣ ਤਾਂ ਗ਼ਰੀਬ ਤੋਂ ਗ਼ਰੀਬ ਘਰ ਲਾਈ ਬੈਠਾ ਐ ਗਾ ਏਸੀ ਕਿਉਂ ਉਹਨਾਂ ਨੂੰ ਪਤਾ ਐ ਬਿਜਲੀ ਫ੍ਰੀ ਹੈਗੀ। ਸਰਕਾਰ ਨੂੰ ਵੀ ਕੀ ਦੋਸ਼ ਐ ਜੇ ਸਰਕਾਰ ਨੇ ਚਲੋ। ਫਰੀ ਕਰ ਦਿੱਤੀ ਤਾਂ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਤੁਸੀਂ ਐਵੇਂ ਫਾਲਤੂ ਚਲਾਈ ਚੱਲੋ। ਹੁਣ ਦੇਖਲੋ ਹਰ ਇੱਕ ਦੇ ਘਰੇਗਾ। ਬੈਠਾ ਬੰਦਾ ਕਿੱਥੇ ਹੈਗਾ ਚੱਲਦਾ ਪੱਖਾ ਕਿੱਥੇ ਐ ਗਾ ਫੇਰ ਖਾਲੀ ਪ ਚੱਲੀ ਜਾਂਦੇ ਐ ਖਾਲੀ ਕੂਲਰ ਚੱਲੀ ਜਾਂਦੇ ਹੈਗੇ।
ਹਾਂ,
ਉਹੀ ਹੈਗਾ ਥੋੜਾ ਜਿਹਾ ਆਪ ਵੀ ਬੱਚਤ ਰੱਖਣੀ ਚਾਹੀਦੀ ਐ ਚੱਲ ਸਰਕਾਰ ਨੇ ਆਪਾਂ ਨੂੰ ਦੇ ਦਿੱਤਾ ਹੈਗਾ ਤੇ ਉਹਦਾ ਐ ਥੋੜ੍ਹੀ ਐ ਵੀ ਹਾਂ ਆਪਾਂ ਬਿਨਾਂ ਉਸ ਤੋਂ ਆਪਣੇ ਕਰੀ ਚੱਲੋਗਾ ਫਾਇਦਾ। ਬਠਾਈ ਚੱਲੋ, ਉਹਦਾ ਕੋਈ ਐਵੇਂ ਚੱਲੋ ਵੀ ਹਾਂ ਜਿੰਨੇ ਲਿੰਮ ਹੈਗੇ ਵੀ ਹਾਂ ਉਹਨਾ ਦਾ ਚਲਾਉਗਾ ਵੀ ਤਾਂ ਜੋਊਗਾ ਵੀ ਆਪਾਂ ਨੂੰ ਹੁਣ ਆ ਆਪਾਂ ਨੂੰ ਝੱਲਣੀ ਪੈਂਦੀ ਐ ਜਦੋਂ ਆਪਾਂ ਇੰਨਾ ਜ਼ਿਆਦਾ ਲੋੜ ਪਾਵਾਂਗੇ ਬਿਜਲੀ ਤੇ ਤਾਂ ਉਹ ਫਿਰ ਬਿਜਲੀ ਚਲੀ ਜਾਂਦੀ ਹੈ ਗੀ ਉਹੀ ਫਿਰ ਫੇਰ ਗਰਮੀ
ਹੂੰ,
ਹੂੰ, ਉਹੀ ਐ ਨਾ ਥੋੜਾ ਹਿਸਾਬ ਸਿਰ ਚ ਹੂੰ ਹਾਬ ਸਿਰ ਚੱਲਾਂਗੇ ਤਾਂ ਸਾਰਾ ਸਿਸਟਮ ਹੀ ਠੀਕ ਹੁੰਦਾ।
ਹਾਂਜੀ,
ਹੂੰ,
ਤਾਂਹੀ ਕਹਿੰਦੀ ਹੋਨੀ ਵੀ ਬੋਤ ਗਲਤ ਐ। ਇਹ ਹੋ ਗਿਆ ਨਾ ਜੇ ਸਰਕਾਰੀ ਕੰਮ ਦੇ ਵੀ ਜੇ ਦੇਈ ਜਾਂਦੇ ਐ ਤੇ ਉਹਦਾ ਆਪਾਂ ਗ਼ਲਤ ਕਦਮ ਉਠਾਈ ਜਾਂਦੇ। ਕੱਲ ਨੂੰ ਬਹੁਤ ਦਿੱਕਤ ਆਈ ਐ ਆਨੇ ਵਾਲੇ ਟਾਈਮ ਮੈਂ ਹਨਾ।
ਹਾਂ-ਹਾਂ ਉਹ ਕਹਿੰਦੇ ਤਾਂ ਐਵੇਂ ਐ ਨਾ ਵੀ ਤੁਹਾਨੂੰ ਆਉਣ ਆਲੇ ਟੈਮ ਦੇ ਵਿੱਚ ਵੀ ਤੁਸੀਂ ਹੁਣ ਥੋੜ੍ਹਾ ਜਿਹਾ ਸਮਝ ਸੋਚ ਸਮਝ ਕੇ ਚੱਲੋਗੇ। ਤਾਂ ਅਗਲੀ ਪੀੜ੍ਹੀ ਵੀ ਸੌਖੀ ਰਹੁੰਗੀ ਜੇ ਤੁਸੀਂ ਹੁਣ ਐਵੇਂ ਕਰੋਗੇ ਤਾਂ ਹੁਣ ਜੇ ਐਵੇਂ ਚੱਲਦਾ ਰਿਆ ਅਗਰ ਕੋਈ ਨਵੀਂ ਸਰਕਾਰ ਆ ਗਈ ਤਾਂ ਉਹਨਾਂ ਨੇ ਬਿੱਲ ਦੇਣ ਲੱਗਗੇ ਗਾ ਤੇ ਫੇਰ ਕੀ ਕਰਨਗੇ ਲੋਕ ਫੇਰ ਤਾਂ ਨੀ ਏਦਾਂ ਚਲਾਉਣੇ ਲੋਕਾਂ ਨੇ ਹੈਗਾ ਪੱਖੇ ਵਗੈਰਾ ਹੁਣ ਤਾਂ ਚਲੋ ਉਹਨਾਂ ਲੋਕ ਲੋਕਾਂ ਨੂੰ ਐ ਏ ਆ ਵੀ ਫ੍ਰਰੀ ਦੀ ਐ ਬਿਜਲੀ ਚੱਲੀ ਚੱਲੋ। ਫੇਰ ਜਦੋਂ ਬਿਲ ਆਉਣ ਲੱਗ ਗਏ ਫੇਰ ਕਿਸੇ ਨੇ ਨੀ ਕਰਨਾ। ਮੇਰੀ ਆਵਾਜ਼ ਆ ਰੀ ਐ।
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਅੱਛਾ ਮੈਂ ਕਹਿਣਾ ਪਤਾ ਨੀ ਬੋਲਣੋ ਨੂੰ ਹਟ ਗਏਗਾ ਮੈਂ ਕਿ ਸੈਦ ਹੋ
ਨਈ-ਨਈ ਮੈਂ ਕੁਛ ਨਈ ਨਈ ਮੈਂ ਕੁਛ ਸੋਚਣ ਲੱਗੀ ਸੀ।
ਅੱਛਾ-ਅੱਛਾ,
ਹਾਂ ਹੂੰ,
ਹੂੰ, ਉਹੀ ਆ ਹੁਣ ਪਾਣੀ ਵਗੈਰਾ ਦਾ ਸਿਸਟਮ ਐ ਗਾ ਲੋਕ ਹੁਣ ਪਾਣੀ ਵੀ ਜਿਵੇਂ ਹੁਣ ਟੂਟੀਆਂ ਦੇ ਵਿੱਚ ਛੱਡਦੇ ਹੈਗੇ ਵਾਟਰ ਬਕਸ ਊਗਾ, ਤੇ ਕਈ ਲੋਕਾਂ ਦੇ ਤਾਂ ਅੱਗੇ ਨਾ ਲੱਗੀ ਨੀ ਗੀ ਸਿੱਧਾ ਈ ਲੱਗਿਆ ਹੋਇਆ ਐ ਗਾ ਤੇ ਉਹ ਜਦੋਂ ਛੱਡਦੇ ਐ ਗੇ ਭਰ ਲਿਆ ਬਸ ਬਾਕੀ ਸਾਰਾ ਨਾਲ ਖਾਲੀ ਦੇ ਵਿੱਚ ਹੀ ਡੁੱਲੀ ਜਾਂਦਾ, ਐਵੇਂ ਡੁੱਲੀ ਜਾਂਦਾ। ਓਨੂੰ ਬੰਦ ਕਰ ਦੈਨ ਤੋ ਚਾਰ ਘਰਾਂ ਦੇ ਵਿੱਚ ਅੱਗੇ ਹੋਰ ਪਹੁੰਚ ਏ ਵਚਾਰੇ ਸੌਖੇ ਵੀ ਸਾਰੇਆਂ ਤੱਕ ਕ ਬਾਣੀ ਪੌਂਚ ਜੇ ਜਦੋਂ ਆਪਾਂ ਐਂਵੇਂ ਪੇ ਪਾਣੀ ਵੇਸਟ ਕਰੀ ਜਾਂਨੇ ਆਂ ਫੇਰ ਅੱਗੇ ਪੂਰਾ ਜਾਂਦਾ ਨੀ ਪਾਣੀ। ਗਲਤੀ ਐਂ ਘਰਾਂ ਤੱਕ ਤਾਂ ਪੌਂਚਦਾ ਈ ਨੀ ਪਾਣੀ।
ਹੂੰ।
ਓਈ ਸਿਸਟਮ ਐ ਹੈਗਾ ਏੱਕ ਤੇ। ਹੁਨ ਏਦਾ ਵੀ ਗ ਲਾਈਟ ਸਾਰੇ ਪਾਸੇ ਦਾ ਸਿਸਟਮ ਹੁੰਦਾ ਐ।
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ ਏ ਤਾਂ ਹੈ।
ਹੂੰ, ਲੋਕਾਂ ਨੂੰ ਕੌਣ ਸਮਝਾਵੇ ਏਹ ਗੱਲ।
ਹੂੰ।
ਤਾਂ ਕਰਕੇ ਹੈਗਾ ਹੁਣ ਗ। ਹੋਰ ਸੁਣਾਓ ਜੀ?
ਮੇਰਾ ਨਾ ਅੱਜ ਸਰ ਬੋਹੋਤ ਦਰਦ ਹੋਈ ਜਾਂਦਾ, ਮੈਂ ਸੋਚੋ ਚੱਲ ਮੇਰਾ ਟਾਰਗੇਟ ਪੂਰਾ ਹੋ ਜਾਏ। ਹੋਸਪਿਟਲ ਆਲਾ ਵੀ ਪਿਐ ਨਾ ਮੇਰਾ ਸਾਰਾ, ਹਾਂ।
ਹੂੰ। ਕੋਈ ਨੀ ਤੁਸੀ ਏ, ਆ ਵਾਲੇ ਤਾਂ ਕੰਪਲੀਟ ਕਰ ਲਓਗਾ ਫੇਰ ਰੈਸਟ ਕਰ ਲੇਓ। ਕਿਉਂਕਿ ਟਾਈਮ ਵੀ ਬੋਤ
ਹਾਨੰ, ਹੰ, ਹਾਂ, ਹਾਂ, ਕੋਈ ਨੀ ਹਾਂ। ਹਾਂਜੀ, ਬਸ ਹੁਣ ਤਾਂ ਵਾਲਾ ਆਪਣਾ।
ਹੂੰ, ਏ ਵਾਲਾ ਕੰਪਲੀਟ ਕਰ ਲੋਗਾ ਫੇਰ ਤੁਸੀ ਰੈਸਟ ਕਰ ਲਿਓਗਾ ਕਿਉਂ ਕਿ ਗਾ। ਫਿਰ ਮੈਂ ਵੀ ਜਾ ਕੇ ਗਾ ਬੱਚੇਆਂ ਨੂੰ ਵੀ ਦੇਖਣਾ ਹੈਗਾ। ਲਾਈਟ ਵੀ ਹੈ ਨੀਗੀ। ਲਾਈਟ ਦਾ ਕਰਕੇ ਗਾ ਸਾਰਾ ਨਵ ਤਾਰ ਈ ਹੈਗੀ, ਅੱਜ ਤਾਂ ਬਾਰੀ ਬਾਰੀ ਆ ਜਾਂਦੀ ਐ ਚਲੀ ਜਾਂਦੀ ਹੈਗੀ, ਲਾਈਟ। ਓ ਜਦੋਂ ਲੋੜ ਪੈਂਦਾ ਮੈਸੇਜ ਕਰਦੇ ਏ ਕਿ ਏਦੇ ਵਿੱਚ ਆ ਰੇ ਐ ਕਿ ਕੈਂਦੇ ਏੱਕ ਵਾਰ ਵੀ ਹਾਂ ਲੋੜ ਜਿਆਦਾ ਪੈ ਰਿਐ ਕ ਤਾਂ ਕਰਕੇ ਬਿਜਲੀ ਕੱਟ ਹੋ ਰੀ ਐ ਵਾਰੀ-ਵਾਰੀ।
ਹਾਂ, ਦਿੱਖ ਈ ਜਾਂਦੈ ਨਾ ਗਰਮੀ ਬੋਤ ਹੈਗੀ ਏ।
ਹੂੰ, ਗਰਮੀ ਬੋ
ਹਾਂਜੀ।
ਗਰਮੀ ਦੇ ਵਿੱਚ ਹੁਣ ਬਿਨਾਂ ਪੱਖੇਆਂ ਦੇ ਤੋਂ ਤਾਂ ਆਪਾਂ ਰੈ ਈ ਨੀ ਸਕਦੇ। ਆਪਾਂ ਕੂਲਰ ਦੀ ਹਵਾ ਵੀ ਲੈਂਨੇ ਆਂ ਓਦਾ ਵੀ ਨੀ ਪਤਾ ਲੱਗਦਾ ਪਿਐ ਵੀ ਹਾਂ ਆਪਾਂ ਕੂਲਰ ਦੀ ਹਵਾ ਲੈ ਰੇ ਆਂ ਐਨੀ ਗਰਮੀ ਐ
ਹੂੰ ਗਰ, ਹਾਂਜੀ ਗਰਮੀ ਬੋਤ ਜਾਦਾ ਹੋਈ ਪਈ ਐ।
ਹੂੰ।
ਜੀ।
ਤਾਂ ਕਰਕੇ ਹੈਗਾ ਫੇਰ ਹੁਣ ਚਲੋ, ਨਈ ਏ ਦੇਖੀ ਜਾਂਦੇ ਹਜੇ ਵੀ ਮੈਂ ਹਾਂ ਮੰਮਾ ਆਏਗੀ ਫੇਰ ਹੀ ਸੋਵਾਂਗੇ।
ਹਾਂਜੀ-ਹਾਂਜੀ ਠੀਕ ਆ, ਓਕੇ ਜੀ।
ਹਾਂ ਬੱਚੇ